ਲੋ ਜੀ ਜੀ ਹੋਰ ਠੀਕ ਹੋ?
ਹਾਂਜੀ, ਤੁਸੀਂ ਦੱਸੋ ਘਰ ਸਾਰੇ ਠੀਕ ਨੇ?
ਹਾਂਜੀ-ਹਾਂਜੀ ਸਭ ਵਧੀਆ ਹੋਰ ਕੀ ਕਰਦੇ ਸੀ।
ਬਸ ਅਸੀਂ ਬਿਜ਼ੀ ਸੀ।
ਅੱਛਾ ਬੀਜੀ ਸੀ, ਫਿਰ ਕਿੱਥੇ ਬੀਜੀ ਸੀ।
ਬਸ ਮੈਂ ਕੁਛ ਸਟੱਡੀ ਕਰਨੀ ਹਾਂ, ਕੁਛ ਫੋਨ ਵਿੱਚ ਵਰਕ ਕਰਨੀ ਹਾਂ
ਅੱਛਾ ਅੱਛਾ, ਕਿਹੜਾ ਵਰਕ ਕਰਦੇ ਹੋ ਤੁਸੀਂ?
ਮੈਂ ਮਤਲਬ ਕਿ ਜਿਵੇਂ ਮੈਂ ਅਹ -ਅਹ ਜਿਵੇਂ ਕੋਈ ਐਪ ਚਲਾ ਲਏ ਔਦੇ ਤੇ ਕੋਈ ਅ ਕੰਮ ਕਰ ਲਿਆ।
ਅੱਛਾ -ਅੱਛਾ ਮਤਲਬ ਕਿ ਪਾਰਟ ਟਾਈਮ ਟਾਈਪ
ਹਾਂਜੀ -ਹਾਂਜੀ ਵੈਸੇ ਤਾਂ ਮੈਂ ਸਟੱਡੀਜ਼ ਹੀ ਕਰਨੀਆਂ। ਬਾਕੀ ਅੱਜ ਕੱਲ ਫੋਨਾਂ ਦਾ ਵੀ, ਸਟੱਡੀ ਮੈਂ ਬਿਲਕੁਲ ਕਰ ਦੀ ਹਾਂ।
ਅੱਛਾ -ਅੱਛਾ ਠੀਕ ਹੈ ਵਧੀਆ ਕੋਮਰਸ ਸਟਰੀਮ ਹੈਨਾ।
ਹਾਂਜੀ -ਹਾਂਜੀ।
ਅੱਛਾ ਤਾਂ ਰੈਗੂਲਰ ਕਰ ਰਹੇ ਹੋ ਕਿਵੇਂ ਕਰ ਰਹੇ ਹੋ?
ਨਹੀਂ ਰੈਗੂਲਰ ਹੀ ਕਰ ਰਹੀ ਹਾਂ ਤੇ ਫਰੀ ਟਾਈਮ ਵਿੱਚ ਆਪਣਾ ਵਰਕਿੰਗ ਏ ਕਰ ਲੈਂਦੇ ਹਾਂ।
ਹਾਂ ਠੀਕ ਹੈ। ਬੱਚਿਆਂ ਨੂੰ ਬਿਜੀ ਰਹਿਣਾ ਚਾਹੀਦਾ। ਹੁਣ ਨਾਲੋਂ ਹੀ ਜਿੱਦਾਂ ਪੜ੍ਹਾਈ ਦੇ ਨਾਲ -ਨਾਲ ਅਗਰ ਅਸੀਂ ਥੋੜ੍ਹੀ ਬਹੁਤੀ ਰਿਸਪੋਂਸੀਬਿਲਿਟੀ ਵੀ ਲੈ ਲਈਏ।
ਹਾਂਜੀ, ਹਾਂਜੀ -ਹਾਂਜੀ ਕਿਉਂਕਿ ਅ ਹ ਟਾਈਮ ਬੰਦਾ ਦੇਖੋ ਫਰੀ ਰਹਿ ਕੇ ਵੀ ਜਿਆਦਾ ਬੰਦਾ ਫੋਨ ਹੀ ਚਲਾਏਗਾ।
ਫੋਨ ਹੀ ਚਲਾਏਗਾ, ਸੋਸ਼ਲ ਮੀਡੀਆ ਚ ਘੁਸਿਆ ਰਹੇਗਾ ਸਕਰੋਲ ਕਰਦਾ ਰਹੇਗਾ ਟਾਈਮ ਦਾ ਪਤਾ ਨੀ ਲੱਗਦਾ ਔਦੇ ਵਿੱ ਚ ਇਸ ਤੋਂ ਚੰਗਾ ਬੈਨੀਫਿਟ ਉਠਾਓ ਬੰਦਾ, ਔਦਾ ਐਡਵਾਂਟਜ ਹੁਣ ਤੁਸੀਂ ਹੈਨਾ ਫਾਇਦਾ ਚੱਕੋ।
ਅਸੀਂ ਕਹਿੰਨੇ ਹਾਂ, ਉਝ ਕਿ ਬਈ ਹਾਂ ਪੰਜ ਮਿੰਟ ਫੋਨ ਚਲਾਵਾਂਗੇ। ਪੰਜ ਮਿੰਟ ਪਰ ਉਹ ਪੰਜ ਮਿੰਟ ਇ ਨਾ ਬਹੁਤ ਟਾਈਮ ਖ਼ਰਾਬ ਕਰ ਦਿੰਦਾ ਸਾਡਾ
ਪੰਜ ਮਿੰਟ ਘਰਦੇ ਇੱਕ ਘੰਟਾ ਹੋ ਜਾਂਦਾ ਪਤਾ ਨਹੀਂ ਲੱਗਦਾ।
ਹਾਂਜੀ, ਵੈਸੇ ਅਗਰ ਬੰਦੇ ਨੇ ਸਟੱਡੀਜ਼ ਕਰਨੀ ਹੋਏ, ਤਾਂ ਬਹੁਤ ਫ਼ਾਇਦੇ ਵੀ ਨੇ ਸੋਸ਼ਲ ਮੀਡੀਆ ਤੇ ਬੰਦਾ ਯੂਟਿਊਬ ਤੋਂ ਸਟੱਡੀ ਕਰ ਲੈਂਦਾ ਟਿਊਸ਼ਨਸ ਨਹੀਂ ਲਗਵਾ ਸਕਦਾ।
ਹਾਂ, ਸਹੀ ਗੱਲ। ਤੇ ਨੁਕਸਾਨ ਤੇ ਹੈ ਨੇ ਤੇ ਫਾਇਦੇ ਵੀ ਨੇ ਦੋਨੋ ਚ ਚੀਜ਼ਾਂ ਨੇ ਅੱਜ ਕੱਲ ਤੇ ਹਰ ਚੀਜ਼ ਦਾ ਨੁਕਸਾਨ ਜ਼ਿਆਦਾ ਨੇ ਸਗੋਂ।
ਹਾਂਜੀ, ਬੱਚੇ ਬੋਤ ਝੂਠ ਵੀ ਬੋਲਦੇ ਨੇ ਕਈ ਵਾਰੀ ਕਿ ਅਸੀਂ ਪੜ੍ਹ ਰਿਆ। ਪਰ ਪੜ੍ਹਦੇ ਨੀ ਆਪਣਾ ਫੋਨ ਚਲਾਉਂਦੇ ਨੇ, ਗੇਮਾਂ ਖੇਲਦੇ ਨੇ।
ਹਾਂਜੀ।
ਚੇ ਕਹਿੰਦੇ ਨੇ ਸਾਡੇ ਨੰਬਰ ਨੀ ਅੱਛੇ ਆ ਰਹੇ।
ਹਾਂਜੀ ਇਹ ਤੇ ਗੱਲ ਹੈਗੀ ਹੈ। ਹਮ।
ਹਮ।
ਹੋਰ ਸੁਣਾਓ, ਨਹੀਂ ਔਨਲਾਈਨ ਦਾ ਤਾਂ ਦੇਖੋ ਫਾਇਦਾ ਹੈਗਾ ਜਿਹਨੂੰ ਫਾਇਦਾ ਚੱਕਣਾ ਔਹ ਫਾਇਦਾ ਚੱਕ।
ਬਿਲ। ਕੁਲ ਬਿਲਕੁਲ ਹੁਣ ਕਈ ਬੱਚੇ ਐਸੇ ਨੇ ਜਿਵੇਂ ਕੋਈ ਪਹਾੜਾਂ ਵਾਲੀ ਸਾਈਡ ਰਹਿੰਦੇ ਨੇ। ਔਹਨਾਂ ਕੋਲ ਨਹੀਂ ਹੁੰਦੇ ਮਤਲਬ ਇੰਨੇ ਪੈਸੇ ਕਿ ਉਹ ਟਿਊਸ਼ਨਾਂ ਲੱਗਵਾ ਸਕਣ। ਅਗਲੇ ਫੋਨ ਨਾ ਚੋਂ ਹੀ। ਆਪਣੀ ਸਟੱਡੀ ਕਰਦੇ ਨੇ ਔਰ ਕਾਫ਼ੀ ਅੱਛੇ ਨੰਬਰ ਲੈ ਕੇ ਆਉਂਦੇ ਨੇ।
ਹਾਂ। ਮੈਂ ਵੇਖਿਆ ਉੱਥੇ ਨਾ ਇਹ ਚੀਜ਼ ਤਾਂ ਹੈਗੀ ਕਿ ਪਹਾੜਾਂ ਦੇ ਵਿੱਚ। ਵੀ ਕੀ ਕਹਿੰਦੇ ਨੇ ਦੂਰ - ਦੂਰ। ਥੋੜਾ ਬਹੁਤਾ ਰਹਿੰਦਾ ਹੀ ਹੈਏ ਨਾਲੇ। ਪਹਾੜੀ ਲੋਕਾਂ ਦੇ ਕੋਲ ਜਿਆਦਾ ਵਾਂਗ ਉਹ ਨੀ ਹੁੰਦਾ ਸਾਧਨ ਨੀ ਹੁੰਦਾ। ਐਕਟੀਵਾ। ਇਸ ਕਰਕੇ ਉਹ ਫਿਰ ਕਹਿੰਦੇ ਨੇ ਵੀ ਚੱਲੋ। ਅਸੀਂ ਘਰੇ ਹੀ ਆਪਣਾ ਕਰ ਲੈਂਦੇ ਹਾਂ। ਮੈਂ ਵੇਖਿਆ ਹਨ। ਇੱਕ ਵਾਰੀ ਅਸੀ ਗਏ ਸੀ ਤੇ ਕਾਫ਼ੀ ਬੱਚੇ ਦੀਵੇੈਂ ਸਕੂਲ ਅਸੀ ਪੁੱਛਿਆ। ਮੈਂ ਕਿਹਾ ਤੁਸੀਂ ਸਵੇਰੇ ਸਕੂਲ ਜਾਣਦੇ ਹੋ ਵੀ ਇਹਨੀ ਜਲਦੀ। ਕਹਿੰਦੇ। ਸਾਨੂੰ ਟਾਈਮ ਲੱਗਦਾ ਵੀ ਅਸੀਂ ਪੈਦਲ ਤੇ ਜਾਣਾ ਹੁੰਦਾ।
ਬਿਲਕੁਲ। ਉਹ ਵੀ ਵਿਚਚਾਰੇ ਕੀ ਕਰਨ ਰੋਜ਼ ਦਾ ਆਣਾ ਜਾਣਾ ਫਿਰ ਇਸ ਕਰਕੇ। ਕਾਫ਼ੀ ਹੱਦ ਤੱਕ ਉਹਨਾਂ ਸਿਰਫ ਮੋਬਾਇਲ ਯੂਜਫੁਲ ਹੈ। ਪਰ ਅੱਜ ਕੱਲ ਦੀ ਜਿਵੇਂ ਬੱਚਿਆਂ ਦੇ ਹਿਸਾਬ ਨਾਲ ਜਦੋਂ ਦਾ ਲੋਕਡਾਊਨ ਲੱਗਿਆ ਨਾ। ਉਦੋਂ ਦਾ ਫੋਨ ਨੇ ਜ਼ਿਆਦਾ ਬੱਚਿਆਂ ਨੂੰ ਖ਼ਰਾਬ ਕਰਤਾ।
ਹਾਂਜੀ - ਹਾਂਜੀ। ਬਸ ਇਹ ਤੇ ਹੈ ਹੀ ਹੈ।
ਬਹੁਤ ਜ਼ਿਆਦਾ ਬੱਚਿਆਂ ਨੂੰ ਇਹ ਹੀ ਨਹੀਂ ਪਤਾ। ਚੱਲੋ ਕਹਿੰਦੇ ਵਰਕ ਕਰਨ ਅਸੀਂ ਲੈਣਗੇ ਚੱਲੋ ਠੀਕ ਹੈ। ਮਤਲਬ ਕਿ ਪੇਰੈਂਟਸ ਨੂੰ ਨਾਲ ਪੈਣਾ ਚਾਹੀਦਾ। ਮਾਂ- ਪਿਓ ਨਾਲ ਆਉਣ।
ਨਹੀਂ ਪਰੇਂਟਸ ਜੋ ਦੇਖੋ ਮਾਂ - ਪਿਓ ਦੇਖੋ ਮੋਸਟਲੀ ਜਿੱਦਾਂ ਚਲੋ। ਮੰਮੀਆਂ ਤੇ ਚਲੋ ਘਰ ਹੀ ਹੁੰਦੀਆ। ਨੇ ਹਨਾ। ਪਾਪਾ ਹੋਰ ਤਾਂ ਦੇਖੋ ਕੰਮ ਤੇ ਚਲੇ ਜਾਂਦੇ ਨੇ। ਤੇ ਉਹ ਵੀ ਕਿੱਥੇ ਉਹ ਕਰਨ ਹੁਣ ਮੰਮੀਆਂ ਵੀ ਘਰ ਦਾ ਥੋੜਾ ਬਹੁਤ ਕੰਮ ਕੁਮ ਕਰਨ ਰਸੋਈ ਸਾਂਭਣ ਐ ਕਰਨ ਜਾਂ ਨਿੱਘਾ ਰੱਖਣ। ਜਿੰਨੀ ਹੋ ਸਕੇ ਚਲੋ ਰੱਖਦੇ ਹੀ ਨੇ। ਪਰ ਫੇਰ ਵੀ ਇਹ ਜਦ ਦਾ ਲੋਕਡਾਊਨ ਹੋਆ ਨਾਂ। ਉਦੋਂ ਤਾਂ ਜ਼ਿਆਦਾ ਲੱਗ ਗਈ ਸੀ।
ਹਾਂਜੀ।
ਹਮ ਇਹ ਤੇ ਹੈਗਾ ਏ।
ਬਾਕੀ ਸੁੱਖ ਵੀ ਬਹੁਤ ਹੈ। ਅਗਰ ਬੰਦਾ ਕਿਤੇ ਬਾਹਰ ਦੇਸ਼ ਸ਼ਹਿਰ ਰਹਿੰਦਾ ਵੇ ਜਾਂ ਕੋਈ। ਜਿਵੇਂ ਦਿੱਲੀ ਵਗੈਰਾ ਜਿੱਥੇ ਵੀ ਰਹਿੰਦਾ। ਬੰਦਾ ਆਵੇ ਕਿ ਵੀਡੀਓ ਕੋਲ ਕਰਕੇ
ਹਾਂ ਇਹ ਤਾਂ ਹੈ। ਹਾਂ।
ਕਿਸੇ ਨੂੰ ਕਿਸੇ ਨੂੰ ਫੋਨ ਕਰ ਸਕਦਾ ਹੈ।
ਹਮ ਹਮ। ਹੁਣ ਜਿੱਦਾਂ ਟਰੈਵਲ ਵਗੈਰਾ ਤੇ ਜਾਓ। ਲੋਕੀ ਜਿਵੇ ਓਹ ਕਰਨ ਦੀ ਜਿਵੇਂ। ਅ ਕਈ ਵਾਰੀ ਨਹੀਂ ਸੁਣ ਸਕਦੇ ਨਾ ਕਰ ਸਕਦੇ। ਨੈਟਵਰਕ ਇਸ਼ੂ ਰਹਿਦਾ। ਘਰ ਦੀਆਂ ਕੋਈ ਦਿੱਕਤ ਹੋ ਜਾਂਦੀ। ਹਾਂ ਵੀ ਸਾਡਾ ਬੱਚਾ ਗਿਆ ਘੁੰਮਣ ਵੀ।
ਬਿਲਕੁਲ - ਬਿਲਕੁਲ ਉਹ ਵੀ ਇਹ ਵੀ ਪ੍ਰੋਬਲਮ ਹੈ। ਕਿਉਂਕਿ ਨੈਟਵਰਕ ਉਸ ਸਾਈਡ ਵੀ ਕਾਫੀ। ਕਈ ਵਾਰੀ ਨੈਟਵਰਕ ਵੀ ਨਹੀਂ ਆਉਂਦੇ। ਮਾਂ - ਪਿਓ ਫਿਰ ਪਰੇਸ਼ਾਨ।
ਹਾਂ ਤੇ ਦੇਖੋ। ਫਿਰ ਇਹ ਤੇ ਦੇਖੋ ਇੱਕ ਨੈਗੇਟਿਵ ਪੁਆਇੰਟ ਵੀ ਹੈ ਨਾਂ।
ਹਾਂਜੀ - ਹਾਂਜੀ ਬਹੁਤ ਜ਼ਿਆਦਾ।
ਟੈਸ਼ਨ ਦੇ ਵਿੱਚ ਆ ਗਿਆ ਵੀ। ਗੱਲ ਨਹੀਂ ਕਰ ਪਾ ਰਹੇ ਅਸੀਂ। ਹਮ ਹੁਣ ਤੇ ਆਲਮੋਸਟ ਸਾਰੀ ਜਗ੍ਹਾ ਨੈਟਵਰਕ ਹੈ ਹੀ ਨੇ। ਪਰ ਨਹੀਂ ਪਹਾੜੀ ਇਲਾਕਿਆਂ ਵਿੱਚ
ਹਾਂਜੀ। ਹੁਣ ਅਸੀਂ ਅਸੀਂ ਜਿਵੇਂ ਪੋਂਟੇ ਵਗੈਰਾ ਜਾਂਦੇ ਹਾਂ ਉਸ ਸਾਈਡ ਨਾ ਮਤਲਬ ਕਿ ਇੱਕ।
ਤੇ ਹਾਂ ਨੈ ਨੈਟਵਰਕ ਉਠ ਜਾਂਦਾ ਏ।
ਬਿਲਕੁਲ ਨਹੀਂ ਆਉਂਦੇ। ਔਰ ਅਸੀਂ ਗਏ ਤੇ ਬੱਚੇ ਬਹੁਤ ਸਾਰੇ ਇਕੱਠੇ ਬੈਠੇ ਹੋਏ ਸੀ। ਤੇ ਅਸੀਂ ਉਹਨਾਂ ਨੂੰ ਪੁੱਛਿਆ। ਅਸੀਂ ਕਿਹਾ ਬਈ ਇਹ ਟਿਊਸ਼ਨ ਚੱਲ ਰਹੀ ਹੈ। ਤੁਹਾਡੀ ਸਕੂਲ ਦੀ। ਕਹਿੰਦੇ ਹੈ ਦੋਨੋ ਹੀ ਸਮਝ ਲੋਓ ਕਹਿੰਦੇ ਬੱਚੇ ਸਕੂਲ ਹੀ ਨਹੀਂ ਜਾ ਸਕਦੇ ਬਈ ਇੰਨੀ ਦੂਰ ਦੂਰ ਵਿਚਾਰਿਆਂ ਨੂੰ ਜਾਣਾ ਪੈਂਦਾ ਕਹਿੰਦੇ ਫੇਰ ਅਸੀਂ ਫੋਨ ਦੇ ਜ਼ਰੀਏ ਹੀ ਨਾ ਥੋੜੇ ਬੱਚੇ ਬੱਚਿਆਂ ਨੂੰ ਸਿਖਾ ਦਿੰਦੇ ਹਾਂ ਬਈ ਸਰ ਅਸੀਂ ਯੂਜਫੁਲੀ ਤਰੀਕੇ ਦੀ ਗੱਲਾਂ ਸਿਖਾਉਂਦੇ ਹਾਂ ਇਹਨਾਂ ਨੂੰ ਇਹਦੇ ਚ।
ਹਮ ਹਮ।
ਜਿਵੇ ਕਿ ਬਈ ਹਾਂ ਬਈ ਇਹਦੇ ਚ ਇਹ ਵੀ ਮਤਲਬ ਅਸੀਂ ਉਹਨਾਂ ਨੂੰ ਅੱਛੀ ਅੱਛੀ ਚੀਜ਼ਾਂ ਕਰਾਨੇ ਆ ਜਿਵੇਂ ਪੋਇਮਸ ਕੋ ਪੜਾਤੀਆਂ ਵਰਡਸ ਦਿਖਾਤੇ। ਫੋਨ ਦੇ ਜ਼ਰੀਏ ਕਲਰਸ ਦੀ ਪਹਿਚਾਣ ਕਰਾਤੀ।
ਹਮ। ਨਹੀਂ ਠੀਕ ਹੈ ਹੁਣ ਅਸੀਂ ਵੀ ਜਿੱਦਾਂ ਮੈਂ ਇੱਕ ਵਾਰੀ ਗਈ ਸੀ ਇੱਧਰ ਦੇ ਸਾਇਡ ਸ਼੍ਰੀਨਗਰ ਕਸ਼ਮੀਰ ਦੇ ਸਾਈਡ। ਯਾਤਰਾ ਤੇ ਗਈ ਸੀ ਮੈਂ ਤੁਸੀਂ ਅਗਰ ਸੁਣਿਆ ਹੋਏਗਾ। ਤੇ ਅਮਰਨਾਥ ਨਾਮ ਹਨਾ ਤੇ ਇਥੋ ਦੀ ਜਿਵੇਂ ਅਸੀਂ ਗਏ ਨਾ ਚਲੋ ਐ ਸੀਮ ਸਾਡੀ ਨਾ ਲਖਨਪੁਰ ਤੱਕ ਚੱਲੀ। ਪਠਾਨਕੋਟ ਲਖਨਪੁਰ ਤੱਕ ਮੇਰੀ ਐ ਸੀਮ ਬੰਦ ਹੋ ਗਈ। ਤੇ ਫੇਰ ਬੜੀ ਅੱਗੇ ਜਾ ਕੇ ਸਾਨੂੰ ਫੇਰ ਉੱਥੇ ਦੀ ਸੀਮ ਮਿਲਦੀ ਕਿਉਂ ਕਿਉਂਕਿ ਦੇਖੋ ਬੋਡਰ ਲੱਗਦਾ ਨਾਲ। ਆਤੰਕ ਹੁੰਦੇ ਨੇ ਤੇ ਉੱਥੇ ਦੀ ਸਿੰਮ ਅਲੰਗ ਹੁੰਦੀ ਹੈ ਤੇ ਦੇਖੋ ਇੰਡੀਆ ਚੀ ਨਾ ਸ਼੍ਰੀਨਗਰ ਕਸ਼ਮੀਰ। ਤੁਸੀਂ ਇਹ ਦੇਖਲੋ ਵੀ ਪੋਸਟਪੇਡ ਸੀਮਾਂ ਚੱਲਦੀਆਂ ਨੇ ਉੱਥੇ ਔਰ ਉੱਥੇ ਦੀ ਹੀ ਸੀਮ ਚੱਲੇਗੀ।
ਹਾਂਜੀ।
ਮੈ ਉੱਥੋਂ ਦੀ ਸਿਮ ਲਿੱਤੀ ਏਅਰਟੈਲ ਦੀ ਲਿੱਤੀ ਮੈਂ। ਮੈਂ ਕਿਹਾ ਚਲੋ ਉਪਰ ਚੱਲ ਜਏਗੀ।
ਹੂੰ
ਵਿੱਚ ਵਿਚ ਬੜੀ ਦਿੱਕਤ ਕੀਤੀ। ਪੇਰੈਂਟਸ ਦੇਖੋ ਟੈਸ਼ਨ ਚ ਤੇ ਆਉਂਦੇ ਨੇ
ਆਹ ਬਿਲਕੁਲ ਰਹਣਗੇ, ਸਹੀ ਗੱਲ ਹੈ। ਉਹ ਵੀ ਕਹਿਣਗੇ ਬਈ ਬੱਚਾ ਗਿਆ ਫੋਨ ਨੀ ਚੱਕਿਆ ਉਹਨੇ, ਪਤਾ ਨੀ ਕੀ ਹੋ ਗਿਆ ਕੀ ਨਹੀ।
ਪਤਾ ਹੀ ਨਹੀਂ ਸੀ, ਉਹ ਲੋਕੀ ਵੀ ਕਹਿ ਤੇ ਦਿੰਦੇ ਨੇ ਹਾਂ ਵੀ ਉੱਪਰ ਤੱਕ ਨੈਟਵਰਕ ਆਏਂਗੇ, ਆਏਂਗੇ ਪਰ ਆਉਂਦੇ ਨੀ। ਵਿੱਚ ਵਿਚ ਬੜੀ ਜਗਾ ਰੁਕਦੇ ਨੇ।
ਕਈ ਵਾਰੀ ਬੰਦੇ ਨੂੰ ਹਾਂਜੀ
ਤੇ ਹਾਂ ਉੱਥੇ ਉੱਥੋਂ ਉਹਨਾ ਨੇ ਟਾਵਰ ਲਗਾਇਆ ਹੋਇਆ ਸੀ ਕਿਉਂਕਿ ਹਰ ਕਿਸੇ ਨੂੰ ਹੁੰਦਾ ਵੀ ਹਾਂ ਵੀ ਇੱਥੇ ਹੁਣ ਲੋਕੀ ਆਏ ਨੇ ਤੇ ਆਪਣੇ ਰਿਸ਼ਤੇਦਾਰਾਂ ਨੂੰ ਦਿੱ ਫੋਨ ਕਰੀਏ ਹਨਾ ਦਰਸ਼ਨ ਕਰਵਾਈਏ ਹਾਂਜੀ। ਉਹਨਾਂ ਨੂੰ ਉਥੇ ਟਾਵਰ ਲਗਾਏ ਹੋਏ ਨੇ ਵੀ ਉਹ ਏਰੀਆ ਐਸਾ ਨਾ ਉਹ ਐਸਾ ਏਰੀਆ ਕੋਈ ਕਿਸੇ ਨੂੰ ਪਰਸਨਲ ਇਨਫੋਰਮੇਸ਼ਨ ਇਨਫੋਰਮੇਸ਼ਨ ਇਸ ਕਰਕੇ ਵੇਖਿਆ ਉੱਥੇ ਦੇ ਲੋਕਾਂ ਕੋਲ ਬੜੇ ਘੱਟ ਲੋਕ ਕੋਲ ਟੱਚ ਫੋਨ ਹੈਗੇ ਜੇ।
ਅੱਛਾ ਜੀ।
ਸ਼੍ਰੀਨਗਰ ਕਸ਼ਮੀਰ ਦੇ ਵਿੱਚ ਬੜੇ ਘੱਟ ਲੋਕਾਂ ਕੋਲ ਉਹ ਸਕੈਨਰ ਮਤਲਬ ਜਿਵੇੈ ਅਸੀ ਥੇ ਰੇਹੜੀਆਂ ਤੇ ਹੁਣ ਵਗੈਰਾ ਲਈਏ ਗੂਗਲ ਪੇ ਵਗੈਰਾ ਕਰਨੇ ਹਾਂ ਨਾ ਨਹੀਂ ਹੈਗੀ ਮੈਂ ਉਸ ਤਾਂ ਮੈਂ ਕਿਹਾ ਪੇਟੀਐਮ ਕਹਿੰਦਾ ਨਾ ਜੀ ਕੈਸ਼ ਚਲੇਗਾ ਛੋਟੀ ਛੋਟੀ ਦੁਕਾਨ ਮੇ ਨੈਟਵਰਕ ਹੀ ਨਹੀਂ ਆ ਤੇ ਇੱਥੇ ਨੈਟਵਰਕ ਨਹੀ ਆਂਦੇ ਵੀ ਅਸੀ ਕਿਵੇਂ ਫੇਰ ਪਤਾ ਕਰੇ ਵੀ ਸਾਡੇ ਅਕਾਊਂਟ ਵਿੱਚ ਪੈਸੇ ਆਏ ਨੇ ਨਹੀਂ ਆਏ
ਇਹ ਤਾਂ ਬਹੁਤ ਵੱਡੀ ਪ੍ਰੋਬਲਮ ਹੈ, ਬੰਦਾ ਕੈਸ਼ ਜੇ ਬੰਦਾ ਨਹੀਂ ਲੈ ਕੇ ਗਿਆ ਦਾ ਫੇਰ ਬੰਦਾ ਉਂਝ ਹੀ ਪਰੇਸ਼ਾਨ ਰਹੇਗਾ।
ਐਵੇਂ ਦੇ ਕਿਧਰ ਦੇਖੋ ਕਿਧਰੇ ਵੀ ਘੁੰਮਣ ਫਿਰਨ ਜਾਓ, ਤੇ ਕੈਸ਼ ਦੇਖੋ ਲੈ ਕੇ ਜਾਣਾ
ਬਿਲਕੁਲ ਬਿਲਕੁਲ।
ਹਾਂ ਕਿਉਂਕਿ ਦੇਖੋ ਫੋਨ ਦਾ ਕੋਈ ਭਰੋਸਾ ਨਹੀਂ ਹੈਗਾ, ਹਾਂਜੀ ਹਾਂਜੀ। ਫੇਰ ਹੋਰ ਸੁਣਾਓ ਤੁਸੀ?
ਬਸ ਅਸੀ ਵੀ ਮੇਨ ਏਈਓ ਹੁਣ ਜਿਵੇਂ ਮੈਂ ਟਿਊਸ਼ਨ ਪੜਾਨੀ ਹਾਂ ਟਿਊਸ਼ਨ ਪੜਾਨੀ ਹਾਂ ਜਿਵੇਂ ਮੈਂ ਤੇ ਬੱਚਿਆਂ ਜਿਵੇਂ ਹੁਣ ਬੱਚਿਆਂ ਨੂੰ ਟਿਊਸ਼ਨਸ ਪਢਾ਼ਈ ਦਾ
ਹੂੰ।
ਤੇ ਉਹਨਾਂ ਦਾ ਵਰਕ ਆਦਾ ਹੁਣ ਇੱਕ ਹੁਣ ਕਈ ਬੱ ਚਿਆਂ ਨੂੰ ਹੁਣ ਇਹ ਵੀ ਨੀ ਕਹਿ ਸਕਦੇ ਬਈ ਫੋਨ ਲੈ ਕੇ ਆੳ।
ਹੂੰ।
ਸਾਰਾ ਖੁਦ ਹੀ ਦੱਸਣਾ ਪੈਂਦਾ।
ਹਾਂ ਇਹ ਤੇ ਗੱਲ ਹੈਗੀ ਏ।
ਬਾਕੀ ਏ ਯੂਜਫੁਲ ਵੀ ਕਾਫੀ ਤਰੀਕਿਆਂ ਨਾਲ ਹੈ ਜੇ ਕੋਈ ਐਕਟੀਵਿਟੀ ਕਰਾਣੀ ਹੈ ਯਾ ਕੋਈ ਹੋਰ ਵਰਕ ਕਰਾਣਾ।
ਹਾਂ ਹੁਣ ਮੇਰੀ ਸਿਸਟਰ ਟੀਚਰ ਹੈਗੀ ਹੈ ਛੁੱਟੀਆਂ ਚ ਰਹਿਣ ਆਈ ਸੀ ਨਾ ਘਰੇ।
ਹਾਂਜੀ।
ਔਨਲਾਈਨ ਬੱਚਿਆਂ ਨੂੰ ਐਕਟੀਵਿਟੀ ਉਸ ਦਿਨ ਯੋਗਾ ਡੇ ਆਇਆ ਸੀ ਵਿੱਚ
ਹਾਂਜੀ-ਹਾਂਜੀ, ਹਾਂਜੀ।
ਤੇ ਉਹਦੇ ਵਿੱਚ ਫੇਰ ਉਹਨੇ ਮਤਲਬ ਕਿ ਟੀਚ੍ਸ ਪ੍ਰੋ ਐਕਟੀਵਿਟੀ ਦੇ ਰਹੇ ਨੇ ਬੱਚਿਆਂ ਨੂੰ ਬ ਚੇ ਕਰਕੇ ਉਹਨਾਂ ਨੂੰ ਵੀ ਇਹ ਦੇਖੋ ਇੱਕ ਅੱਛੀ ਗੱਲ ਹੈ ਦੇਖੋ
ਅੱਛੀ ਗੱਲ ਏ ਬਿਲਕੁਲ-ਬਿਲਕੁਲ ਹੁਣ ਜੇ ਚਲੋ ਛੁੱਟੀਆ ਚ ਬੱਚਿਆਂ ਨੇ ਤਾਂ ਖੇਲ ਹਾਂਜੀ।
ਹੂੰ।
ਛੁੱਟੀਆਂ ਚ ਤਾਂ ਬੱਚਿਆਂ ਨੇ ਖੇਲਣਾ ਹੀ ਹੁੰਦਾ ਸਕੂਲ ਵਾਲੇ ਓਨਲਾਈਨ ਕਲਾਸਿਸ ਵੀ ਲਗਾ ਦਿੰਦੇ ਨੇ। ਕਈ ਵਾਰੀ ਫੇਰ ਅੱਜ ਬ ਬੱਚੇ ਨੂੰ ਐਕਟੀਵਿਟੀ ਕਰਾਈ ਜਾਏ ਓਨਲਾਈਨ ਬੱਚੇ ਦਾ ਵੀ ਇੰਟਰਸਟ ਵੱਧਦਾ ਬਈ ਹਾਂ
ਹਾਂ ਔਰ ਬੱਚਿਆਂ ਨੂੰ ਪਤਾ ਵੀ ਲੱਗਦਾ ਹੈ ਬੱਚਿਆਂ ਨੂੰ ਪਤਾ ਵੀ ਲੱਗਦਾ ਏ ਨੀ ਤੇ ਕਈ ਬੱਚਿਆਂ ਨੂੰ ਤਾਂ ਕੁਛ ਪਤਾ ਹੀ ਨੀ ਹੁੰਦਾ ਵੀ ਦੇਖੋ ਫੋਨ ਜਿਹੜੀ ਹੁਣ ਕੋਈ ਵੀ ਫੈਸਟੀਵਲ ਆਉਣ ਲੱਗਾ ਹੋਏ ਨਾ ਫੋਨਾਂ ਤੇ ਇੰਸਟਾਗ੍ਰਾਮ ਤੇ ਉਹੀ ਰੀਲਾਂ ਨੇ ਜਾਂ ਬੱਚਿਆਂ ਨੂੰ ਪਤਾ ਲੱਗ ਜਾਂਦਾ ਹੈ ਇਹ ਪ ਠੀਕ ਹੇਗਾ ਏ ਹਨਾ।
ਬਿਲਕੁਲ ਬੱਚਿਆਂ ਨੂੰ ਨੌਲੇਜ ਮਿਲਦੀ ਏ ਕਿ ਬਈ ਹਾਂ ਹੁਣ ਐ ਵੇ। ਕਿਉਂਕਿ ਅੱਜ ਕੱਲ੍ਹ ਬੱਚੇ ਜਾਦਾ ਮਤਲਬ ਦੇਖ ਕੇ ਜਾਦਾ ਸਿੱਖਦੇ ਨੇ।
ਹੂੰ।
ਦੇਖਣਗੇ ਫੇਰ ਸਮਝਣਗੇ ਬਈ ਇਹ-ਇਹ ਕਲਰ ਹੁੰਦਾ ਫਿਰ ਉਹ ਜਾਦਾ ਅੱਛਾ ਉਹਨਾਂ ਦੀ ਮਾਇੰਡ ਚ ਛਪ ਜਾਂਦਾ ਉਹ ਚੀਜ਼।
ਹਾਂ ਉਹੀ ਤੇ, ਹਾਂ ਉਹੀ ਬੱਚਾ ਜਲਦੀ ਸਿੱਖਦਾ ਵੀ ਏ ਏ ਤੇ
ਪਰ ਹਾਂਜੀ, ਪਰ ਅੱਜ ਕੱਲ ਕੁੱਝ ਪੇਰੈਂਟਸ ਵੀ ਨਾਂ ਜਿਵੇਂ ਲਾਪਰਵਾਹ ਹੋ ਜਾਂਦੇ ਨੇ ਬੱਚਿਆਂ ਨੂੰ ਲੈ ਕੇ ਜੇ ਬੱਚਾ ਰੋਟੀ ਨੀ ਖਾ ਰਿਹਾ ਉਹਨੂੰ ਫੋਨ ਦੇਤਾ।
ਹੁਣ ਹਾਂ ਉਹ ਗ਼ਲਤ ਗੱਲ ਹੈਗੀ ਏ।
ਬਈ ਬੱਚੇ ਨੂੰ ਦੋ ਫੋਨ ਸਟੱਡੀ ਵਾਸਤੇ ਦੋ, ਕੋਈ ਐਕਟੀਵਿਟੀ ਵਾਸਤੇ ਦੋ ਵਿਹਲਿਆ ਚੀਜ਼ਾਂ ਵਾਸਤੇ ਨਹੀ ਦੇਣਾ ਚਾਹੀਦਾ।
ਹਾਂ, ਚਲੋ ਠੀਕ ਹੈ ਜੀ ਫਿਰ ਹੈ ਸਸ ਸ੍ਰੀ ਕਾਲ ਜੀ।